ਹੈਲੋ ਸਤਿ ਸ਼੍ਰੀ ਮੈਂਮ। ਬਹੁਤ ਵਧੀਆ ਤੁਸੀਂ ਦੱਸੋ।
ਹਾਂਜੀ, ਠੀਕ ਠਾਕ ਹਾਂਜੀ ਹਾਂਜੀ। ਜੀ ਸਭ ਵਧੀਆ ਤੁਸੀਂ ਦੱਸੋ।
ਹਾਂ ਵਧੀਆ-ਵਧੀਆ।
ਅੱਛਾ ਜੀ।
ਹਾਂਜੀ-ਹਾਂਜੀ, ਬਹੁਤ ਵਧੀਆ ਬਸ ਕੁਛ ਨੀ ਇਵੇ ਫ੍ਰੀ ਸੀ ਮੈਂ ਕਿਹਾ ਚਲੋ ਕੰਮ ਆਪਾ ਟਾਸਕ ਕੰਪਲੀਟ ਕਰ ਲਈਏ।
ਅੱਛਾ ਜੀ ਠੀਕ ਐ।
ਹੋਰ ਸੁਣਾਓ ਤੁਸੀਂ ਦੱਸੋ?
ਬਸ ਮੈਂ ਤਾਂ ਬੇਟੇ ਨੂੰ ਥੋੜਾ ਐਡਮਿਸ਼ਨ ਦਵਾਉਣੀ ਸੀ ਉਹਦੇ ਬਾਰੇ ਸੋਚ ਰਹੀ ਸੀ ਹਨਾ। ਕੋਲਜ ਥੋੜਾ ਦੂਰ ਸੀ ਉਹ ਸੋਚ ਰਹੀ ਸੀ ਕਿ ਕੀ ਕਰਾਂ ਹਨਾ।
ਅੱਛਾ-ਅੱਛਾ, ਹਾਂ ਨਾਲ ਗਰਮੀ ਵੀ ਹੈਗੀ ਐ ਤੇ ਦੂਰ ਹੋਵੇ ਤੇ ਥੋੜੀ ਮੁਸ਼ ਕਲ ਹੁੰਦੀ ਐ।
ਹਾਂਜੀ। ਉਹੀ ਸੋਚ ਰਹੀ ਸੀ ਕਿ ਚਲੋ ਤੇ ਐਵੀ ਮਤਲਬ ਆਫਲਾਈਨ ਹੀ ਦੇਖ ਲਈ ਆਨਲਾਈਨ ਹੀ ਦੇਖ ਲਈ ਆਫਲਾਈਨ ਦੀ ਬਜਾਏ ਕੋਲਜ ਭੇਜਣ ਦੀ ਬਜਾਏ। ਬੇਟਾ ਵੀ ਕਹਿੰਦਾ ਸੀ ਕਿ ਚਲੋ ਕੋਈ ਹੋਰ ਨਾਲ ਸਾਈਡ ਬਿਜਨਸ ਕੁੱਛ ਕਰ ਲੈਂਨੇ ਹਾਂ। ਹਨਾ ਪਾਰਟ ਟਾਈਮ ਜੋਬ ਕਰ ਲੈਂਨੇ ਆ।
ਔਨਲਾਈਨ ਅਤੇ ਆਫਲਾਈਨ ਸਟੱਡੀ ਜੇ ਅੱਜ ਦੇ ਜ਼ਮਾਨੇ ਚ ਗੱਲ ਦੇਖੀਏ ਪਹਿਲੇ ਤਾਂ ਔਨਲਾਈਨ ਸਟੱਡੀ ਹੁੰਦੀ ਨਹੀਂ ਸੀ। ਕਿਉਂਕਿ ਨੈੱਟਵਰਕ ਸਿਸਟਮ ਨਹੀਂ ਸੀ ਇਤਨਾ, ਕੰਪਿਊਟਰ ਦਾ ਸਿਸਟਮ ਨਹੀਂ ਸੀ ਇਤਨਾ। ਤਾਂ ਕਰਕੇ ਹੁਣ ਹੈਗਾ ਸਭ ਕੁਛ ਹੁਣ ਆਪ ਆਪਾਂ ਔਨਲਾਈਨ ਵੀ ਸਟੱਡੀ ਅੱਛੀ ਕਰ ਸਕ ਦੇ ਆ ਅੱਛੇ ਇੰਸਟੀਚਿਊਟ ਹੈ ਕਰਵਾਉਂਦੇ ਨੇ ਉਹਨ ਸਟੱਡੀ ਕਰਵਾਉਂਦੇ ਨੇ ਅਛੇ ਟੀਚਰ ਹੈਨ ਉਹ ਕਰਵਾਦੇ ਓਫਲਾਈਨ ਵੀ ਕਰਵਾਦੇ ਓਨ ਲਾਈਨ ਵੀ ਕਰਵਾਦੇ। ਪਰ ਕੁਛ ਐਸੀ ਸਟੱਡੀਸ ਹੋਂ ਜੋ ਸਾਨੂੰ ਆਫਲਾਈਨ ਹੀ ਕਰਨੀਆਂ ਚਾਹੀਦੀਆਂ ਕਿਉਂਕਿ ਉਹਦੇ ਵਿੱਚ ਹੁੰਦਾ ਕਿ ਸਾਨੂੰ ਹਰ ਇੱਕ ਜਗ੍ਹਾ ਦਾ ਬੱਚਾ ਆਉਂਦਾ ਉੱਥੇ ਉਹ ਕਰਨਾ ਓਫ ਲਾਈਨ ਤੇ ਉਹਨਾਂ ਦਾ ਐਕਸਪਲੋਜਰ ਸਾਨੂੰ ਮਿਲਦਾ ਉਹਨਾਂ ਨਾਲ ਬਹਿਣ ਨੂੰ ਮਿਲਦਾ, ਉੱਠਣ ਨੂੰ ਮਿਲਦਾ, ਗੱਲਬਾਤ ਕਰਨ ਨੂੰ ਮਿਲਦਾ ਸਾਡੀ ਫਰੈਂਡਸ਼ਿਪ ਹੁੰਦੀ ਹੈ ਹੋ ਸਟੱਡੀਜ਼ ਅਸੀਂ ਗਰੁਪ ਸਟੱਡੀ ਡਿਸ ਕਸ਼ਨ ਕਰਦੇ ਹਾਂ ਉਹ ਚੀਜ਼ ਸਾਨੂੰ ਬੈਨੀਫਿਟ ਹੈ ਸਭ ਤੋਂ ਜਾਦਾ ਕਿਉਂਕਿ ਆਪਾਂ ਔਨਲਾਈਨ ਘਰ ਕੱਲੇ ਬਹਿ ਕੇ ਸਟੱਡੀ ਕਰਾਂਗੇ ਕੋਈ ਕਿੱਥੇ ਕਰੇਗਾ ਕੋਈ ਕਿੱਥੇ ਕਰੋ ਚਲੋ ਸਟੱਡੀ ਦੀ ਨਾਲਲੇਜ ਮਿਲੇਗੀ ਪਰ ਜੋ ਸਾਡੀ ਆਪਣੀ ਜਿਹੜੀ ਸਟੂਡੈਂਟ ਦੇ ਇੱਕ ਨੈਟਵਰਕਿੰਗ ਬੰਦੇ ਹੈ ਟੀਚਰ ਨਾਲ ਪਰਸਨਲੀ ਨੈਟਵਰਕਿੰਗ ਬਣਦੀ ਹੈ ਕਾਲਜ ਪੂਰਾ ਜਾਂ ਯੂਨੀਵਰਸਿਟੀ ਐਕਸਪਲੋਰ ਕਰਨ ਦਾ ਸਾਨੂੰ ਮਿਲਦਾ ਹੈ ਉਹ ਚੀਜ਼ ਬਹੁਤ ਵੱਡੀ ਮੈਟਰ ਕਰਦੀ ਕਿਉਂਕਿ ਅਸੀਂ ਨਾਲ ਇੱਕ ਸੋਸ਼ਲ ਵਰਕ ਕਰ ਦੀ ਤਰ੍ਹਾਂ ਕੰਮ ਕਰ ਸਕਦੇ ਹਾਂ ਸਟੱਡੀ ਵਿੱਚ ਵੀ ਤੇ ਓਨਲਾੈਨ ਠੀਕ ਹੈ ਕੁਛ ਸਟੱਡੀ ਐਸੀ ਜਿੱਦਾਂ ਕੋਈ ਕੰਪੀਟਿਵਾਮ ਦੀ ਤਿਆਰੀ ਕਰਨਾ ਚਾਹੁੰਦੀ ਹੋ ਜੇ ਕੋਈ ਇੰਸਚਿਊਟ ਅੱਛਾ ਸਟੱਡੀ ਕਰਵਾਉਂਦਾ ਹੈ ਚਲੋ ਉਹ ਤੁਸੀਂ ਕਰ ਸਕਦੇ ਹੋ ਜਾ ਠੀਕ ਹੈ ਨਾ ਪਰ ਜੇ ਕੋਈ ਡਿਗਰੀ ਅੱਛੀ ਲੈਣੀ ਹੋਵੇ ਜਿੱਦਾਂ ਐਮ ਬੀ ਏ ਕਰਨੀ ਹੋਵੇ ਜਾਂ ਐਮ ਬੀ ਬੀ ਐਸ ਕਰਨੀ ਹੋਵੇ ਉਹ ਤੁਸੀਂ ਕਹੋ ਕਿ ਨਹੀਂ ਮੈਨੂੰ ਔਨਲਾਈਨ ਕਰਕੇ ਕਰਨੀ ਹੈ ਤਾਂ ਉਹ ਨੁਕਸਾਨਦਾਇਕ ਹੈ ਉਹ ਨਹੀਂ ਕਰਨੀ ਚਾਹੀਦੀ ਓਦਾਂ ਮੈਨੂੰ ਜਿੱਥੇ
ਨਹੀਂ ਫੇਰ ਕਈ ਵਾਰ ਪਤਾ ਕੀ ਹੁੰਦਾ ਦੇਖੋ ਹੁਣ ਬੱਚੇ ਨੇ ਗ੍ਰੈਜੂਏਸ਼ਨ ਕਰ ਲਈ ਹੁਣ ਅੱਗੇ ਪੋਸਟ ਗ੍ਰੈਜੂਏਸ਼ਨ ਲਈ ਦੇਖ ਰਹੇ ਸੀਗੇ ਫੇਿਰ ਗੱਲ ਇਹ ਹੋ ਜਾਂਦੀ ਹੈ ਨਾ ਵੀ ਕਈ ਵਾਰ ਦੇਖੋ ਫਾਈਨੈਂਸ਼ੀਅਲ ਕੰਡੀਸ਼ਨ ਵੀ ਨੀ ਇਸ ਤਰ੍ਹਾਂ ਦੀ ਹੁੰਦੀ ਹਨਾ ਤਾਂ ਫੇਿਰ ਬੱਚੇ ਸੋਚਦੇ ਕਿ ਚਲੋ ਨਾਲ ਦੀ ਨਾਲ ਪਾਠ ਟਾਈਮ ਜੋਬ ਕਰ ਲਈਏ ਕਲਾਸ ਜਿਹੜੀਆਂ ਦੋ ਘੰਟੇ ਦੀਆਂ ਕਲਾਸਿਸ ਜਾਣਗੀਆਂ ਚਲੋ ਟਾਈਮ ਕੱਢ ਕੇ ਲਗਾ ਲਾਂਗੇ ਥੋੜਾ ਐਵੇਂ ਹੋ ਜਾਂਦਾ ਨਾ ਫਿਰ ਸਭ ਕੁਝ ਦੇਖਣਾ ਪੈਂਦਾ ਸਭ ਮੈਨੇਜ ਕਰਨਾ ਪੈਂਦਾ
ਹਾਂ ਉਹ ਤੇ ਹੈਗਾ ਉਹ ਸਭ ਮੈਨੇਜ ਕਰਨਾ ਪੈਂਦਾ ਚਲੋ ਉਓਧਰ ਨਾਲ ਫੇਿਰ ਸਾਨੂੰ ਅਲੱਗ ਸ ਕੋ ਆਪਣੀ ਫੀਲਡ ਦੇ ਰਿਲੇਟਿਡ ਇੱਕ ਆਪਣੀ ਨੈਟਵਰਕਿੰਗ ਬਣਾ ਕੇ ਰੱਖ ਫਾਰ ਐਗਜਾਮਪਲ ਕੋਈ ਬੰਦਾ ਐਮ ਬੀ ਏ ਕਰਦਾ ਹੈ ਔਨਲਾਈਨ ਹੀ ਐਮ ਬੀ ਏ ਕਰਦਾ ਹੈ ਬਟ ਉਹਨੂੰ ਸਿਰਫ ਔਨਲਾਈਨ ਬੀਏ ਤੱਕ ਕਲਾਸ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਉਹਨੂੰ ਜਿਹੜੇ ਐਮ ਬੀ ਏ ਕਰ ਰਹੇ ਉਹਨਾਂ ਨਾਲ ਨੈੱਟਵਰਕਿੰਗ ਬਣਾਉਣੀ ਚਾਹੀਦੀ ਹੈ ਆਪਣੇ ਐੱਚ ਆਰ ਓ ਨਾਲ ਨ ਨੈੱਟਵਰਕਿੰਗ ਬਣਾਉਣੀ ਚਾਹੀਦੀ ਹੈ ਜਿਹੜੇ ਜਿਹੜੇ ਪਲੈਟਫਾਰਮ ਹਨ ਕੰਪਨੀਆਂ ਨਾਲ ਆਪਣੀ ਨੈੱਟਵਰਕਿੰਗ ਬਣਾਉਣੀ ਚਾਹੀਦੀ ਹੈ ਉਦੋਂ ਹੈ ਕਿ ਜਦ ਉਹਦਾ ਕੋਰਸ ਕੰਪਲੀਟ ਹੋਏਗਾ ਤਾਂ ਉਹ ਅਪਲਾਈ ਕਰ ਸਕੇਗਾ ਪ੍ਰੈਕ ਪ੍ਰੈਕਲੀ ਕਿਤੇ ਇੰਟਰਨਸ਼ਿਪ ਕਰੇਗਾ ਕਿਤੇ ਕੰਪਨੀ ਵਿੱਚ ਜਾ ਕੇ ਵਰਕ ਕਰੇਗਾ ਪ੍ਰੈਕਟੀਕਲੀ ਜਾਏਗਾ ਉਹ ਉਤਰੇਗਾ ਮੈਦਾਨ ਵਿੱਚ ਤਾਂ ਹੀ ਉਹ ਆਪਣੀ ਸਕਿੱਲ ਨੂੰ ਦੇਖ ਸਕੇਗਾ ਹਾਂ ਮੇਰੇ ਅੰਦਰ ਕਿਤਨੀ ਕੈਪੇਬਲ ਬਲ ਮੈਂ ਕਿੱਥਾਂ ਕ ਫਿਰ ਬੋਲਾਂ ਕਿ ਮੈਂ ਕਰ ਸਕਦਾ ਗਾਂ
ਹਾਂਜੀ ਨਹੀਂ ਨਹੀਂ ਉਹ ਤਾਂ ਮਤਲਬ ਇਹਨਾਂ ਦਾ ਹੁੰਦਾ ਬੱਚਿਆਂ ਦਾ ਵੀ ਸੈਟਰਡੇ ਸੰਡੇ ਕਲਾਸਿਸ ਲੱਗਦੀਆਂ ਨੇ ਇਹਨਾਂ ਦੇ ਦੀਆਂ ਅਲੱਗ ਤੋਂ ਨਲਾਈਨ ਵਾਲਿਆਂ ਦੀਆਂ ਉਹ ਬੁਲਾਉਂਦੇ ਨੇ ਚਲੋ ਸੰਡੇ ਨੂੰ ਬੱਚਾ ਫ੍ਰਰੀ ਹੁੰਦਾ ਸੈਟਰਡੇ ਦੀ ਕਦੇ ਸਕਿੱਪ ਵੀ ਹੋ ਜਾਂਦੀ ਹੈ ਕਦੇ ਲਗਾ ਵੀ ਲੈਂਦਾ ਹਨਾ ਐਵੇਂ ਹੋ ਜਾਂਦਾ ਚਲੋ
ਤੇ ਵਧੀਆ ਹੈ ਹੂੰ ਇਹ ਚ
ਚਲੋ ਥੋੜਾ ਜਿ ਤੁਸੀਂ ਕਿੰਦੇ ਹੋ ਕਿ ਐਕਸਪਲੋਜਰ ਵੀ ਮਿਲ ਜਾਂਦਾ
ਐਕਸਪਲੋਵ ਬਹੁਤ ਜ਼ਰੂਰੀ ਹੈ ਨੈਟਵਰਕਿੰਗ ਅੱਜ ਦੇ ਜਮਾਨੇ ਵਿੱਚ ਨੈਟਵਰਕਿੰਗ ਬਹੁਤ ਜ਼ਰੂਰੀ ਜਿਸ ਪਰਸਨ ਅੱਜ ਦੇ ਜਮਾਨੇ ਵਿੱਚ ਐਕਸਪਲੋਜਰ ਨਹੀਂ ਹੈ ਔਰ ਨੈਟਵਰਕਿੰਗ ਨਹੀਂ ਹੈ ਅਛੇ ਤਰੀਕੇ ਨਾਲ ਉਹ ਬੱਚਾ ਇਤਨਾ ਗਰੋ ਜਲਦੀ ਨਹੀਂ ਕਰ ਸਕਦਾ ਉਹਨੂੰ ਸਟਰਗਲ ਹੀ ਕਰਨੀ ਪਏਗੀ ਟਕਲ ਦੀ ਲਾਈਨ ਵਿੱਚ ਹੀ ਲੱਗੇਗੇ ਪਰ ਜਿਸ ਬੰਦੇ ਦੀ ਨੈੱਟਵਰਕਿੰਗ ਅੱਛੀ ਹੈ ਉਹ ਆਪਣੇ ਨੇੈਟਵਰਕਗ ਥਰੂ ਹਰ ਇੱਕ ਇੱਕ ਅੱਛੀ ਪੁਜੀਸ਼ਨ ਤੇਤੇ ਅੱਛੇ ਲੈਵਲ ਤੇ ਜਲਦੀ ਪਹੁੰਚ ਸਕਦਾ ਤਾਂ ਉਸ ਹਰ ਚੀਜ਼ ਟਾਈਮ ਤੋਂ ਪਹਿਲੇ ਪਤਾ ਚੱਲ ਸਕਦੀ ਹੈ
ਹਾਂਜੀ ਇਹ ਤਾਂ ਹੈ
ਨਾਲ ਨੈਟਵਰਕਿੰਗ ਹੋਣੀ ਬਤ ਜ਼ਰੂਰੀ ਹੈ ਕਿਉਂਕਿ ਏਦਾਂ ਲਾਈਨ ਵਿੱਚ ਕਿੰਨਾ ਕੁ ਚਿਰ ਲੱਗੇ ਰੋ ਇੱਕ ਸਾਲ ਦੋ ਸਾਲ ਤਿੰਨ ਸਾਲ ਫੇਰ ਬੰਦੇ ਨੂੰ ਖੁਦ ਬੰਦਾ ਡੀਮੋਟੀਵੇਟ ਹੋ ਜਾਂਦਾ ਹੈ ਕਿ ਯਾਰ ਇੰਨਾ ਟਾਈਮ ਹੋ ਗਿਆ ਮੈਂ ਲਾਈਨ ਚ ਹੀ ਲੱਗਿਆ ਕੁਛ ਹੋ ਨ ਰਿਹਾ ਕੁਛ ਕੁਛ ਹੋ ਨੀ ਰਿਹਾ ਮਿਹਨਤ ਤਾਂ ਕਰ ਰਿਹਾ ਪਰ ਅੱਜ ਕੱਲ੍ਹ ਮਿਹਨਤ ਤਾਂ ਦੇਖੋ ਜਿੱਦਾਂ ਕੰ ਕੰਪੀਟੀਸ਼ਨ ਹੈ ਤਾਂ ਉਹਦੇ ਨਾਲ ਥੋੜ੍ਹੀ ਜਿਹੜੀ ਲੋਕ ਕਿ ਬਾਕੀ ਮਿਹਨਤ ਕਰ ਰਹੇ ਹ ਉਹਦੇ ਨਾਲ ਥੋੜੀ ਹਟ ਕੇ ਮਿਹਨਤ ਕਰੋਗੇ ਤੁਸੀਂ ਈਜ਼ੀ ਰਹੋਗੇ ਸੌਖੇ ਰਹੋਗੇ
ਐਕਚੁਲੀ ਜਿਹੜਾ ਪਾਰਟ ਟਾਈਮ ਜੋਬ ਹੈ ਨਾ ਉਹ ਵੀ ਐਵੇਂ ਮਾਰਕੀਟਿੰਗ ਦੇ ਨਾਲ ਰਿਲੇਟਿਡ ਹੈ ਮਤਲਬ ਜਿਹੜੀ ਉਹ ਕਰ ਰਿਹਾ ਹੁਣ ਡਿਗਰੀ ਚਲੋ ਉਹ ਵੀ ਮਾਰਕੀਟਿੰਗ ਦੇ ਪ ਹੀ ਹੈ ਹਨਾ ਚਲੋ ਫੇਰ ਥੋੜਾ ਜਿਹਾ ਹੋ ਜਾਂਦਾ ਕਿ ਚਲੋ ਰਿਲੇਟਿਡ ਹੋ ਗਿਆ ਹਨਾ ਐਵੇਂ ਨੀ ਥੋੜਾ ਰਿਲੇ ਜਿਹਾ ਹੋ ਗਿਆ ਦੋਨੋ ਫੇਰ ਚਲੋ ਸਹੀ ਬੈਲੈਂਸ ਸੁ ਬਣ ਜਾਂਦਾ ਫਿਰ ਥੋੜ੍ਹੀ ਪ੍ਰੈਕਟੀਕਲ ਨੋਲੇਜ ਵੀ ਹੋਜੂਗੀ ਨਾ ਉਹਨੂੰ ਚਲੋ ਅਰਨਿੰਗ ਦੀ ਅਰਨਿੰਗ ਹੋਜੂਗੀ ਫਿਰ ਨਾਲ
ਅਰਨਿੰਗ ਦੀ ਅਰਨਿੰਗ ਹੋ ਜਾਏਗੀ ਪ੍ਰੈਕਟੀਕਲ ਵੀ ਹੋ ਜਾਏਗਾ ਚੱਕ ਬੈਨੀਫਿਟ ਹੀ ਬੈਨੀਫਿਟ ਹੈ ਬਸ ਥੋੜ੍ਹਾ ਮੇਨ ਚਿਕਨ ਨੈਟਵਰਕ ਹ
ਹਾਂਜੀ ਫਿਰ ਆਉਣ ਜਾਣ ਦਾ ਵੀ ਹੋ ਜਾਂਦਾ ਬ ਨੂੰ ਹੈਰਸ਼ਮੈਂਟ ਹੋ ਜਾਂਦੀ ਹੈ ਫੇਿਰ ਐਵੇਂ ਆਉਦਾ ਜਾਂਦਾ ਥੋੜਾ ਤੁਹਾਨੂੰ ਪਤਾ ਹੀ ਹੈ ਫੇਿਰ ਇੰਨਾ ਗਰਮੀ ਦਾ ਮੌਸਮ ਅੱਠ ਦਸ ਘੰਟੇ ਲਗਾਣੇ ਉੱਥੇ ਦਸ ਦਸ ਘੰਟੇ ਨਿਕਲ ਜਾਂਦੇ ਆ ਬ ਦੇ ਫਿਰ ਸੁਬਾਹ ਤੋਂ ਸ਼ਾਮ ਤੱਕ ਤਾਂ ਫਿਰ ਉੱਥੇ ਹੀ ਰਹਿੰਦੇ ਆ ਤਾਂਹੀਓ ਕਹਿੰਦਾ ਸੀ ਕਿ ਮੰਮੀ ਚਲੋ ਪਾਰਟ ਟਾਈਮ ਜੋਬ ਦੇ ਵਿੱਚ ਫਿਰ ਥੋੜਾ ਕੁਛ ਸਿੱਖਣ ਨੂੰ ਵੀ ਮਿਲਜੂਗਾ
ਹਾਂ ਉਹ ਯਾਰ ਨਾ ਸਿੱਖਣ ਨੂੰ ਮਿਲ ਜਾਏਗਾ ਜਦ ਤੱਕ ਪ੍ਰੈਕਟੀਕਲੀ ਉਤਰੇਗਾ ਨਹੀਂੀ ਮੈਦਾਨ ਵਿੱਚ ਤੱਕ ਤੱਕ ਬੰਦਾ ਕੀ ਹੀ ਕਰਦਾ ਸਕੇਗਾ ਤਾਂ ਕੀ ਵੀ ਆਪਣੇ ਆਪ ਨੂੰ ਕਰ ਪਾਏ ਜ਼ਰੂਰੀ ਹੁੰਦਾ ਹੈ
ਹੁਣ ਤਾਂ ਦੇਖੋ ਆਪਣੇ ਇੰਡੀਆ ਦੇ ਵਿੱਚ ਤਾਂ ਹ ਹਾਂ ਆਪਣੀ ਮਤਲਬ ਕੰਟਰੀ ਦੇ ਵਿੱਚ ਆਨਲਾਈਨ ਕੋਰਸਿਸ ਇਨੇ ਵਧੀਆ ਹੁੰਦੇ ਆ ਕਿ ਜਿਹੜੇ ਦੂਸਰੀ ਕੰਟਰੀ ਵਾਲੇ ਆ ਉੱਥੇ ਉਹ ਨੂੰ ਜ਼ਿਆਦਾ ਕੋਸਟਲੀ ਪੈ ਜਾਂਦੇ ਨੇ ਉਹ ਵੀ ਮਤਲਬ ਉੱਧਰੋਂ ਇੱਧਰ ਕਰਦੇ ਨੇ ਔਨਲਾਈਨ ਕੋਰਸਿਸ ਮਤਲਬ ਕਿਉਂਕਿ ਉੱਥੇ ਉਹਨਾਂ ਨੇ ਜ਼ਿਆਦਾ ਫੇਰ ਕਰੰਸੀ ਜ਼ਿਆਦਾ ਹੈ ਹੀ ਤੁਹਾਨੂੰ ਪਤਾ ਵੀ ਉੱਧਰੋਂ ਫਿਰ ਇੱਧਰ
ਕਰ ਲੈਂਦੇ ਨੇ ਨਾਲ ਉੱਧਰ ਦੇ ਨਾਲ ਇੱਧਰ ਤੋਂ ਤਾਂ ਉੱਧਰ ਦੇ ਬੱਚੇ ਦੇਖਣ ਸਾਡੇ ਬੱਚੇ ਵੀ ਇੰਟੈਲੀਜੈਂਟ ਹੈਗੀ ਨਹੀਂ ਸੀ ਗੱਲ ਨਹੀਂ ਕਿ ਸਾਡੇ ਬੱਚੇ ਲਣ ਬਟ ਚੱਕਰ ਉਹਦੇ ਉੱਧਰ ਦੇ ਬੱਚੇ ਨਾ ਟਰੇਡੀ ਹਰ ਕੰਮ ਬੜੀ ਸਮਾਰਟਲੀ ਤਰੀਕੇ ਨਾਲ ਕਰਦੇ ਨੇ ਇਹ ਚੀਜ਼ ਉਹਨਾਂ ਦੀ ਮੈਨੂੰ ਬਹੁਤ ਅੱਛੀ ਲੱਗਦੀ ਹੈ। ਉਹ ਇੱਕ ਚੀਜ਼ ਤੇ ਡਿਪੈਂਡ ਨਹੀਂ ਰਹਿੰਦੇ ਉਹ ਹਿਸਾਬ ਨਾਲ ਇਨਕਮ ਵੀ ਕਰਦੇ ਜਿੱਥੇ ਬੰਦਾ ਅਠਾਰਾਂ ਹੋ ਗਿਆ ਉਹਦੇ ਪੇਰੈਂਟਸ ਵੀ ਇੰਨੇ ਕਰਦੇ ਠੀਕ ਹੈ ਆਪ ਵੀ ਠਾਰਾਂ ਹੋ ਗਏ ਆਪ ਆਪਣੀ ਰਿਸ ਰਿਸਪੋਂਸਿਬਿਲਟੀ ਸੰਮਾਲ ਲੈਂਨ ਹੈ ਨਾ ਹਮਾਰੀ ਪਰ ਡਿਪੈਂਡ ਮਤ ਰੇ ਠੀਕ ਹੈ ਨਾ ਉਹ ਫਿਰ ਉਹ ਉਹਨਾਂ ਨੂੰ ਪਤਾ ਹੁਣ ਮੇਰਾ ਅਠਾਰਾਂ ਹੋ ਗਿਆ ਤੇ ਮੈਨੂੰ ਕੁੱਛ ਕਰਨਾ ਪਏਗਾ, ਆਪਣੇ
ਹੂੰ ਮਤਲਬ ਸਾਡੇ ਬੱਚੇ ਇੱਧਰ ਥੋੜਾ ਪ੍ਰੈਕਟੀਕਲੀ ਕਰਕੇ ਖੁਸ਼ ਨੀ ਨਾ ਹੈਗੇ, ਥੋੜਾ ਥਰੈਟੀਕਲੀ ਜ਼ਿਆਦਾ ਕਰਦੇ ਬੁੱਕਸ ਨੂੰ ਮਤਲਬ ਕਿਤਾਬੀ ਕੀੜੇ ਹੋ
ਵੀ ਨਾ ਲਾਡ ਬੋਤ ਲੜਾਂਦੇ ਆ ਬੱਚਾ ਬ ਪੱਚੀ ਛੱਬੀ ਤੱਕ ਹੋ ਜਾਂਦਾ ਉਹਨੂੰ ਆਪਣੇ ਹੱਥ ਵਿੱਚ ਆਪਣੇ ਬੱਚੇ ਦੀ ਕਮਾਂਡ ਨਹੀਂ ਦਿੰਦੇ, ਉਹਨੂੰ ਛੋਟਾ ਹੀ ਸਮਦੇ ਨਈ ਨਈ ਅਸੀਂ ਜਦ ਤੱਕ ਹਾਂ ਗਏ ਹਾਂ ਤੁਹਾਨੂੰ ਕਰਨ ਦੀ ਕੁਛ ਲੋੜ ਨਹੀਂ ਅਸੀਂ ਬੈਠੇ ਹਾਂ, ਤੁਸੀਂ ਕਾਹਤੋਂ ਉਹਦੇ ਨਾਲ ਦਰਸ਼ਨ ਕਰੋ ਕਾਤੋਂ ਤੜਫ ਦਿਓਂ ਇਹ ਚੀਜ਼ ਥੋੜ੍ਹੀ ਸੁਸਾਇਟੀ ਨੂੰ ਜਲਦੀ ਗਰੋ ਕਰਨ ਲਈ ਥੋੜਾ ਮੁਸ਼ਕਲ ਪਾਂਦੀ ਐ ਕਿ ਜੀ ਜੇ ਕੋਈ ਵੀ ਸੁਸਾਇਟੀ ਚੋ ਦੱਸ ਬੰਦੇ ਜਲਦੀ ਗਰੋ ਹੁੰਦੇ ਸਮਝੋ ਸੋਸਾਇਟੀ ਵੀ ਜਲਦੀ ਗਰੋ ਹੋਏਗੀ। ਕਿਉਂ ਉਹਦੀ ਸੋਸਾਇਟੀ ਵਿੱਚ ਓਦੇ ਹੀ ਮਾਈੰਡ ਹੈ। ਹੂੰ, ਗਿਆ ਨਾ ਤੇ ਚੀਜ਼ ਹੈਂ ਅੱਛ ਅੱਛੀਆਂ ਇੰਡੀਆ ਸਿਟੀ ਚ ਜਿਹੜੀਆਂ ਅੱਛੀਆਂ- ਅੱਛੀਆਂ ਸਿਟੀਜ ਉੱਧਰ ਇਹ ਗੱਲ ਹੈਗੀ ਆ। ਬਟ ਕੁਛ ਦੇ ਏਰੀਏ ਦੇਖੋ ਜਾਓ ਤੇ ਇੱਥੇ ਬੜੇ ਹੁੰਦਾ ਐ। ਅੱਧ ਪਟ ਫੋਰਨ ਤੇ ਫੋਰਨ ਹੀ ਹੈ ਦੇਖੋ ਹ ਚੀਜ਼ ਐਡਵਾਂਸ ਹੈ ਸਾਡੇ ਤੋਂ ਹੈ ਨਾ। ਸਾਨੂੰ ਜੇ ਉਹਨਾਂ ਨੂੰ ਪਿੱਛੇ ਕਰਨਾ ਤਾਂ ਸਾਨੂੰ ਬਹੁਤ ਹੀ ਮਿਹਨਤ ਚਾਹੀਦੀ ਹੈ। ਬਹੁਤ ਹੀ ਸਮਾਟ ਰੀ ਤਰੀਕੇ ਨਾਲ ਕੰਮ ਕਰਨਾ ਹੋਊਗਾ ਤਾਂ ਹੀ ਜਾ ਕੇ ਅਸੀਂ ਉਹਨਾਂ ਤੋਂ ਅੱਗੇ ਕੀ ਉਹਨਾਂ ਦੇ ਬਰਾਬਰ ਹੋ ਪਾਂਵਾਂਗੇ
ਹਾਂਜੀ, ਵੀ ਸਾਡੇ ਬੱਚੇ ਵੀ ਚਲੋ ਡਿਪੈਂਡੈਂਟ ਹੋਣ ਇ ਮਤਲਬ ਡਿਪੈਂਡੈਂਟ ਨਾ ਹੋਣ ਇੰਡੀਪੈਂਡੈਂਟ ਹੋਣ
ਹਾਂ ਇੰਡੀਪੈਂਡੈਂਟ ਹੋਣ ਚੱਕਰ ਹੈ ਔਰ ਦੇਖੋ ਕਿ ਜਿੱਦਾਂ ਸਾਡੇ ਇੰਡੀਆ ਦੇ ਕੁਛ ਅੱਛੇ ਪੋਸਟ ਕਸਟ ਕੁਛ ਬਲਾਗਰ ਜਿਹੜੇ ਡੇਲੀ ਬਲਾਗਰ ਉਹ ਕਿਹ ਜਿਹੇ ਕਿਹ ਜਿਹੇ ਕੰਟੈਂਟ ਕੁਛ ਅੱਛੇ ਹੈਗੇ ਨੇ ਉਹਨਾਂ ਨੂੰ ਕੋਈ ਡਾਊਟ ਨਹੀਂ ਬਟ ਕੁਛ ਪੈਸੇ ਜਿਹੜੇ ਡੇਲੀ ਵਲਾਗਰ ਇਸਸ ਕਹਿ ਰਹੇ ਹੋ ਕੋਈ ਮਤਲਬ ਕਿ ਕੋਈ ਕੰਟਰੀਿ ਕੋਈ ਕੰਟ੍ਰੀਬਿਊਸ਼ਨ ਕਰਨਾ ਨਾ ਨਾ ਇੰਡਸਟਰੀ ਨਾ ਕੋਈ
ਹ ਇਲੋਜੀਕਲ ਜਆਂ ਵੀਡੀਓਜ਼ ਹੁੰਦੀਆਂ ਨੇ ਉਹਨਾਂ ਦੀਆਂ ਮਤਲਬ ਕੁਛ ਉਹਦਾ ਉਹ ਨਹੀਂ ਹੁੰਦਾ ਤੇ ਇੰਨੇ ਬੇਵਕੂਫ ਮਤਲਬ ਸਾਡੇ ਬੱਚੇ ਨੇ ਜਿਹੜੇ ਮਤਲਬ ਲੱਗੇ ਅੱਗੇ ਰਹਿੰਦੇ ਆ ਦੇਖਣ ਘੰਟਾ ਘੰਟਾ ਵੇਸਟ ਆਪਣੇ ਪਤਾ ਨੀੰਨੇ ਕਿੰਨੇ
ਚਾਈਨਾ ਦੇ ਬੱਚੇ ਦੇਖਲੋ ਕਿ ਉਹ ਜਿਹੜਾ ਸੋਸ਼ਲ ਮੀਡੀਆ ਯੂਜ ਕਰਦੇ ਹਦਾ ਸਟਰੀਟ ਦੇ ਉੱਤੇ ਬਹਿ ਕੇ ਨਾ ਕਿਆ ਕਰਦੇ ਨਾ ਮੇਕਅਪ ਅਪਲੋਡ ਕਰਦੇ ਕੋਈ ਡਰੈਸ ਅਪਲੋਡ ਕਰ ਰਿਹਾ ਕੋਈ ਲਿਪਸਟਿਕ ਅਪਲੋਡ ਕਰ ਰਿਹਾ ਕੋਈ ਜੋ ਵੀ ਉਹਨਾਂ ਦੀਆਂ ਇੰਡਸਟਰੀਆਂ ਬਣਾ ਰਹੀਆਂ ਨੇ ਤਾਂ ਉਹ ਔਨਲਾਈਨ ਆ ਕਿ ਸੇਲ ਕਰ ਰਹੇ ਖੁਦ ਦੀ ਵੀ ਅਰਨਿੰਗ ਕਰ ਰਹੇ ਆਪਣੀ ਇੰਡਸਟਰੀ ਆਪਣੀ ਕੰਟਰੀ ਦੀ ਇੰਡਸਟਰੀਆਂ ਨੂੰ ਗਰੋ ਕਰ ਰਹੇ ਕਿਉਂਕਿ ਉਹ ਸੇਲ ਵਿਕੇਗੀ ਤੇ ਇੰਡਸਟਰੀਆਂ ਗਰੋ ਹੋਣਗ ਤੇ ਕੰਟਰੀ ਗਰੋ ਹੋ ਗਈ ਠੀਕ ਹੈ ਨਾ ਤੇ ਉਸ ਚੀਜ਼ ਇਸ ਨੂੰ ਮੈਂ ਦੇਖਦਾ ਬੜੀ ਸਮਾਰਟਲੀ ਤਰੀਕੇ ਨਾਲ ਲੈ ਰਹੇ ਨੇ ਕਿ ਕੁਛ ਐਕਸਟਰਾ ਕੰਟੈਂਟ ਇੰਡਸਟ ਦੀ ਚੀਜ਼ਾਂੇ ਕਰ ਰ ਲ ਰ ਲ ਆ ਰਹੇ ਕਿ ਲਿਪਸਟਿਕ ਹੈ ਹਮਣੇ ਨਯ ਅ ਪੰਖਾ ਬਣਾਇਆ ਜ ਹਮਣੇ ਾ ਪੈਨ ਬਣਾਇਆ ਐਸਾ ਚੀਜ਼ੇ ਲਾਈਵ ਸਟ੍ਰਰੀਮ ਕਰ ਰਹੇ ਉਸ ਲੋਕ ਕਿ ਲਾਈਵ ਆ ਕੇ ਬਹੁਤ ਜਲਦੀ ਖਰੀਦ ਰਹੇ ਪਤਾ ਲੱਗ ਰਿਹਾ ਚਾਂ ਬ ਜਲਦੀ ਜਲਦੀ ਸੇਲ ਆਊਟ ਹੋ ਰਹੇ ਹੁੰਦੇ ਇੰਡਸਟਰੀ ਬਹੁਤ ਗਰੋ ਕਰ ਰਹੀ ਹੈ
ਹਾਂਜੀ ਚਲੋ ਬਹੁਤ ਕੁਛ ਸਿੱਖਣ ਨੂੰ ਮਿਲਿਆ ਤੁਹਾਡੇ ਤੋਂ ਬਹੁਤ ਨੌਜ ਮਿਲੀ ਮੈਨੂੰ ਹਾਂਜੀ ਚਲੋ ਠੀਕ ਹੈ ਜੀ
ਓਕੇ ਮੈਮ ਓਕੇ ਥੈਂਕ ਯੂ